ਹੈਲੋ,
ਹੈਲੋ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ?
ਮੈਂ ਵਧੀਆ, ਤੁਸੀਂ ਦੱਸੋ ਤੁਸੀਂ ਠੀਕ ਹੋ?
ਮੈਂ ਵੀ ਠੀਕ ਹਾਂ ਤੁਸੀਂ ਦੱਸੋ?
ਮੈਂ ਵੀ ਵਧੀਆ, ਹੋਰ ਘਰੇ ਸਭ ਠੀਕ ਨੇ?
ਹਾਂਜੀ, ਘਰ ਵੀ ਸਭ ਵਧੀਆ ਤੁਸੀਂ ਦੱਸੋ ਤੁਹਾਡੀ ਸਟੱਡੀ ਕੰਪਲੀਟ ਹੋ ਗਈ ਐਗਜ਼ਾਮ ਹੋ ਗਏ?
ਨਹੀਂ-ਨਹੀਂ ਹੁਣੇ ਤਾਂ ਮੇਰੀ ਗ੍ਰੈਜੂਏਸ਼ਨ ਚੱਲ ਰਹੀ ਹੈ ਹਾਲੇ ਮੇਰਾ ਫਸਟ ਈਅਰ ਹੋਇਆ ਹੈ।
ਫਸਟ ਈਅਰ ਉਹੀ ਮੈਂ ਪੁੱਛ ਰਹੀ ਹਾਂ ਇਗਜ਼ਾਮ ਹੋ ਗਏ ਨਹੀਂ ਹੋਏ ਹਜੇ
ਹਾਂਜੀ ਹਾਂਜੀ ਹੋ ਗਏ ਨੇ
ਕਿਵੇਂ ਗਏ ਵਧੀਆ?
ਹਾਂਜੀ ਵਧੀਆ ਸੀਗੇ।
ਹੁਣ ਛੁੱਟੀਆਂ?
ਹਾਂਜੀ ਹੁਣੇ ਤਾਂ ਛੁੱਟੀਆਂ ਹੀ ਨੇ ਬਸ ਮਤਲਬ ਛੁੱਟੀਆਂ ਨਹੀਂ ਨੇ ਇੱਕ ਤਰੀਕੇ ਨਾਲ ਮੰਮਾ ਦੀ ਛੁੱਟੀਆਂ ਚੱਲ ਰਹੀਆਂ ਨੇ। ਅਸੀਂ ਕੰਮ ਕਰ ਰਹੇ ਆ।
ਅੱਛਾ!
ਹਾਂਜੀ
ਹੋਰ ਘੁੰਮਣ ਨੀ ਜਾ ਰਹੇ ਫਿਰ ਕਿਤੇ?
ਨਹੀਂ ਹੁਣ ਹੁਣੇ ਤਾਂ ਨਹੀਂ ਜਾ ਰਹੇ ਅਸੀਂ ਜੂਨ ਦੇ ਐਂਡ ਵਿੱਚ ਦੇਖਦੇ ਹਾਂ ਅਗਰ ਜੇ ਬਣਦਾ ਪਲੈਨ ਤਾਂ ਜਾਵਾਂਗੇ। ਹਾਂਜੀ ਤੁਸੀਂ ਕੀ ਕਰਦੇ ਹੋ? ਅੱਜ ਸਵੇਰੇ ਤਾਂ ਬਾਰਿਸ਼ ਹੋਈ ਸੀ ਹੁਣ ਇਹ ਤਾਂ ਮਤਲਬ ਫਿਰ ਤੋਂ ਧੁੱਪ ਨਿਕਲ ਆਈ ਏ ਥੋੜ੍ਹੀ ਬਾਰਿਸ਼ ਹੋਈ ਸੀ ਤਾਂ ਲੱਗਿਆ ਸੀ ਹੁਣ ਰਾਹਤ ਮਿਲੂਗੀ ਪਰ ਫਿਰ ਤੋਂ ਉਹੀ ਧੁੱਪ ਵਾਲਾ ਮੌਸਮ।
ਸਾਡੇ ਇੱਥੇ ਵੀ ਬੜੀ ਅੱਜ ਹੋ ਰਹੀ ਏ ਮੌਸਮ ਖ਼ਰਾਬ ਹੋਇਆ ਤਾਂ ਰਾਤੀ ਦਾ ਹੀ ਹਨੇਰੀ ਤੂਫਾਨ ਆ ਰਿਹਾ ਬੜਾ।
ਹਾਂਜੀ ਪਰ ਸਾਡੇ ਇੱਥੇ ਸਵੇਰੇ ਸੀਗਾ ਫਿਰ ਅਸੀਂ ਸਵੇਰੇ ਸਵੇਰੇ ਬਸ ਚਾਹ ਪੀਤੀ ਫਿਰ ਉਹਦੇ ਬਾਅਦ ਥੋੜ੍ਹੀ ਦੇਰ ਅਸੀਂ ਰੁਕੇ ਆ ਫਿਰ ਤੋਂ ਧੁੱਪ ਨਿਕਲ ਆਈ।
ਨਹੀਂ ਇੱਥੇ ਤੇ ਬੜਾ ਹੀ ਮਤਲਬ ਰਾਤੀ ਬੜਾ ਨੁਕਸਾਨ ਹੋਇਆ ਪੇੜ ਪੂੜ ਟੁੱਟ ਗਏ ਖੰਬੇ ਖੁੰਬੇ ਸਭ ਟੁੱਟ ਗਏ ਨੇ। ਤਾਰਾਂ ਤੂਰਾਂ ਟੁੱਟ ਗਈਆਂ।
ਨਹੀਂ ਯੂਪੀ ਚ ਤਾਂ ਇੰਨੀ ਬਾਰਿਸ਼ ਹੋਈ ਨਾ ਹੋਈ ਨਹੀਂ ਰਹੀ।
ਅੱਛਾ!
ਹਾਂਜੀ ਤੁਸੀਂ ਕੀ ਕਰਦੇ ਹੋ? ਹਾਊਸ ਵਾਈਫ ਹੋ
ਹੋਰ ਸੁਣਾਓ ਤੁਸੀਂ ਵਧੀਆ?
ਹਾਂਜੀ ਸਭ ਵ
ਹੋਰ ਕੀ ਕਰ ਅੱਜ ਬਣਾਇਆ ਕੀ ਖਾਧਾ?
ਅੱਜ ਅਸੀਂ ਪੋਹਾ ਬਣਾਇਆ ਸੀਗਾ।
ਪੋਹਾ ਉਹ ਕਿਵੇਂ ਬਨਾਉਂਦੇ ਉ?
ਪੋਹਾ ਮਤਲਬ ਜਿਹੜਾ ਚੀਵੜਾ ਹੁੰਦਾ ਨਾ। ਚਾਵਲ ਵਾਲਾ ਉਦਾਂ ਬਣਦਾ ਜਿਵੇਂ ਮਤਲਬ ਪਿਆਜ਼, ਆਲੂ ਕੱਟ ਕੇ ਫਰਾਈ ਕਰ ਲੈ। ਤਾਂ ਫੇਰ ਉਹ ਉਹਦੇ ਚ ਕੜੀ ਪੱਤਾ ਰਾਈ ਜੀਰਾ ਇਹ ਸਭ ਦਾ ਤੜਕਾ ਲਗਾ ਕੇ ਫਿਰ ਜਦੋਂ ਥੋੜੇ ਫਰਾਈ ਹੋ ਜਾਣ ਫੇਰ ਪੋਹਾ ਨੂੰ ਧੋ ਧੋ ਕੇ ਪਹਿਲਾਂ ਹੀ ਉਹਨੂੰ ਨਿਕਾਲ ਲਿਆ ਜਾਂਦਾ ਏ। ਫਿਰ ਉਹਦੇ ਵਿੱਚ ਸੌਂਫ, ਹਲਦੀ ਥੋੜ੍ਹੀ ਜਿਹੀ ਚੀਨੀ ਪਾ ਕੇ ਉਹਨੂੰ ਰਿੰਸ ਕਰ ਲਿਆ ਜਾਂਦਾ ਏ। ਫਿਰ ਉਹਦੇ ਬਾਅਦ ਹਾਂਜੀ ਹਾਂ ਖੰਡ ਵੀ ਪਾਂਨੇ ਹਾਂ ਕਿਉਂਕਿ ਉਹ ਇਕਦਮ ਤਿੱਖਾ ਤਿੱਖਾ ਅੱਛਾ ਨਹੀਂ ਲੱਗਦਾ ਨਾਲੇ ਥੋੜੇ ਸੀ ਖੰਡ ਪਾ ਦੋ ਨਾ ਤੇ ਟੇਸਟ ਇਨਹਸ ਹੋ ਜਾਂਦਾ ਏ।
ਅੱਛਾ ਜੀ! ਅਸੀਂ ਕਦੀ ਖੰਡ ਨੀ ਪਾਈ।
ਨਹੀਂ ਇੱਕ ਵਾਰ ਪਾ ਕੇ ਦੇਖੋ ਬਹੁਤ ਵਧੀਆ। ਸਵਾਦ ਆਦਾ ਉਹ ਖੱਟਾ ਮਿੱਠਾ ਜਿਹਾ ਹੁੰਦਾ ਹੈ। ਨਹੀਂ-ਨਹੀਂ ਤੜਕੇ ਚ ਨਹੀਂ ਪਾਉਂਦੇ ਜਦੋਂ ਪੋਹਾ ਵਾਸ਼ ਕਰਦੇ ਆ ਨਾ, ਵਾਸ਼ ਕਰਕੇ, ਕੇ ਜਦ ਰੱਖਦੇ ਹਾਂ। ਤੇ ਵਾਸ਼ ਕਰਕੇ ਜਦੋਂ ਰੱਖਦੇ ਉਹਦੇ ਥੋੜੀ ਜਿਹੀ ਚੀਨੀ ਹਲਦੀ ਤੇ ਸੋਫ ਪਾ ਕੇ ਉਹਨੂੰ ਮਿਕਸ ਕਰਕੇ ਰੱਖਦੇ ਆ ਥੋੜ੍ਹੀ ਦੇਰ ਤਾਂ ਕਿ ਕਿ ਉਹਦੇ ਚ ਥੋੜ੍ਹਾ
ਧੋ ਕੇ ਜਦੋਂ ਉਹ ਨੂੰ ਛਾਨਨੀ ਵਿੱਚ ਰੱਖਣੇ ਆ,
ਹਾਂ, ਹਾਂਜੀ-ਹਾਂਜੀ, ਤਦ ਮਿਕਸ ਕਰਨਾ ਨਮਕ ਥੋੜੀ ਸੀ ਖੰਡ, ਔਰ ਹਲਦੀ ਔਰ ਸੋਫ,
ਅੱਛ ਸੋਫ ਸਾਬਤ ਵਾਲੀ ਜਾਂ ਕੁੱਟੀ ਹੋਈ।
ਸਾਬੂਤ ਵਾਲੀ,
ਅੱਛਾ, ਫੇਰ ਕੀ ਕਰਨਾ ਉਹਦੇ ਬਾਅਦ
ਉਹਦੇ ਬਾਅਦ ਜਿਹੜਾ ਅਸੀਂ ਆਲੂ ਪਿਆਜ਼ ਫਰਾਈ ਕੀਤਾ ਸੀ ਉਹਦੇ ਵਿੱਚ ਪਹਿਲਾਂ ਅਸੀਂ ਕੜੀ ਪੱਤਾ ਰਾਈ ਜੀਰੇ ਦਾ ਤੜਕਾ ਡਾਲਣਾ
ਤੇ ਤੜਕਾ ਕਰਦਾ ਲਗਾਣਾ ਤੇਲ ਦਾ ਜਾਂ ਦੇਸੀ ਘਿਓ ਦਾ
ਮਤਲਬ ਉਹ ਤਾਂ ਫਿਰ ਤੁਹਾਡੀ ਮਰਜ਼ੀ ਹੈ ਜਿਵੇਂ ਅਗਰ ਦੇਸੀ ਘਿਓ ਦਾ ਲਗਾਉਣਾ ਚਾਹੋ ਤਾਂ ਉਹ ਲਗਾ ਲਓ ਪਰ ਬਾਕੀ ਇਹ ਕਿ ਮਤਲਬ ਆਲੂ ਪਿਆਜ ਦੋਵੇਂ ਫਰਾਈ ਕਰਨਦੇ ਤੇ ਫਿਰ ਕੀ ਬਹੁਤ ਜ਼ਿਆਦਾ ਲੱਗ ਜਾਂਦਾ ਜਿਹਨਾਂ ਕੋਲ ਹੈ ਉਹ ਰਜ ਕੇ ਪਾ ਲੈਣ ਜਿਹਨਾਂ ਕੋਲ ਘੱਟ ਹੈ ਉਹ ਫਿਰ ਤੇਲ ਯੂਸ ਕਰ ਲੈਣ।
ਆਲੂ ਉਬਲਾ ਹੋਇਆ ਯੂਜ ਕਰਦੇ ਜਾਂ ਕੱਚਾ ਆਲੂ ਪਾਦੇ ਨੇ
ਜਿਵੇਂ ਪਿਆਜ਼ ਫਰਾਈ ਹੋ ਰਿਹਾ ਨਾਲ ਹੀ ਆਲੂ ਪਾ ਦੋ ਤੇ ਨਾਲ ਹੀ ਆਲੂ ਵੀ ਫਰਾਈ ਹੋ ਜਾਂਦੇ ਨੇ, ਹਾਂਜੀ-ਹਾਂਜੀ-ਹਾਂਜੀ-ਹਾਂਜੀ,
ਅੱਛਾ ਫਿਰ ਉਹਨਾਂ ਨੂੰ ਮਤਲਬ ਭੁੰਨ ਲਿਆ ਕੜਾਹੀ ਦੇ ਵਿੱਚ
ਹਾਂਜੀ-ਹਾਂਜੀ, ਫਿਰ ਜਦ ਚੰਗੀ ਤਰ੍ਹਾਂ ਨਾਲ ਬਰਾਉਨ ਹੋ ਗਿਆ ਇੱਕਦਮ ਫਰਾਈ ਹੋ ਗਏ ਆਲੂ ਨਾਲੇ ਛੋਟੇ ਛੋਟੇ ਕੱਟੇ ਜਾਂਦੇ ਨੇ ਤਾਂ ਕਿ ਕ੍ਰਿਸਪੀ ਲੱਗਣ
ਅੱਛਾ, ਬਰੀਕ-ਬਰੀਕ
ਹਾਂ-ਹਾਂ, ਫਿਰ ਉਹਦੇ ਬਾਅਦ ਉਹਦੇ ਵਿੱਚ ਜਿਹੜਾ ਅਸੀ ਪੋਹਾ ਮਤਲਬ ਬਣਾਇਆ ਸੀਗਾ ਨਾ, ਪੂਰਾ ਹਲਦੀ ਔਰ ਉਹ ਡਾਲ ਕੇ ਉਹ ਪੂਰਾ ਅਸੀਂ ਪਾ ਦਿੰਦੇ ਹਾਂ ਕੜਾਹੀ ਵਿੱਚ ਫਿਰ ਉਹਨੂੰ ਮਿਕਸ ਕਰਕੇ ਥੋੜ੍ਹੀ ਦੇਰ ਉਹਨੂੰ ਢੱਕ ਕੇ ਰੱਖ ਲਿਆ ਤਾਂ ਕਿ ਕਿ ਸਾਰੇ ਫਲੇਵਰ ਉਹਦੇ ਅੰਦਰ ਚਲੇ ਜਾਣ ਫਿਰ ਉਹਦੇ ਬਾਅਦ ਉਹਨੂੰ ਸਰਵ ਕੀਤਾ। ਤਾਂ ਉਹਦੇ ਉੱਤੇ ਥੋੜ੍ਹਾ ਜਿਹਾ ਕੱਚਾ ਪਿਆਜ਼ ਭਾਵੇਂ ਪਾ ਲਉ ਭਾਵੇਂ ਟਮਾਟਰ ਪਾ ਲਉ ਫਿਰ ਜਿਹੜੀ ਰਤਲਾਮੀ ਸਿਉਂ ਵਾਲੀ ਨਮਕੀਨ ਹੁੰਦੀ ਹੈ ਉਹ ਪਾ ਲਓ ਮੂੰਗਫਲੀ ਪਾ ਲਓ ਤੇ ਖਾਓ।
ਅਸੀਂ ਤੇ ਉਹ ਖੱਟੀ ਮੇਰੀ ਨਮਕੀਨ ਆਂਦੀ ਹੈ, ਤੇ ਤੁਹੀ ਆ ਵੇਖੋ ਉਹ ਹੋਟ ਮਿਕਸ ਆਂਦੀ ਉਹ ਪਾਂਦੇ ਹਾਂ ਉਹਦੇ ਉੱਤੇ
ਓਕੇ, ਓਕੇ। ਕਿ ਨਹੀਂ ਅਸੀਂ ਤਾਂ ਉਹ ਵਾਲੀ ਹਾਂਜੀ- ਹਾਂਜੀ ਨਿੰਬੂ ਤਾਂ ਅਸੀਂ ਵੀ ਪਾਂਦੇ ਹਾਂ, ਲੇਕਿਨ ਮੇਰਾ ਥੋੜ੍ਹਾ ਗਲਾ ਖ਼ਰਾਬ ਹੈ ਤਾਂ ਮੈਂ ਆਪਣੇ ਵਾਲੇ ਚ ਨ ਪਾਇਆ ਸੀਗਾ।
ਅੱਛਾ ਮੈਂ ਸੋਚਿਆ ਸ਼ਾਇਦ ਨਹੀਂ ਪਾਂਦੇ ਉਹ ਨਿੰਬੁੂ
ਨਹੀਂ- ਨਹੀਂ ਨਿੰਬੂ ਅਰੇ ਮੇਰੀ ਮੰਮਾ ਤਾਂ ਬਹੁਤ ਚਟੋਰੀ ਹੈ ਉਹ ਬਹੁਤ ਨਿੰਬੂ ਖਾਂਦੇ ਨੇ, ਸਾਡੇ ਤੋਂ ਸਾਨੂੰ ਤਾਂ ਅਸੀਂ ਅਂ ਵੀ ਚੱਟ ਲਈ ਸਾਨੂੰ ਇੰਨਾ ਉਵੇਂ ਆਂਦਾ ਬਟ ਉਹ ਉਹਨਾਂ ਨੂੰ ਐ ਵੀਂ ਅਗਰ ਉਂਗਲੀਆਂ ਤੇ ਵੀ ਥੋੜ੍ਹਾ ਜਿਹਾ ਰਸ ਲੱਗ ਜਾਏਗਾ ਉਹ ਉਹਨਾਂ ਨੂੰ ਕੋਈ ਫਰਕ ਕੀ ਕਹਿੰਦਾ ਨਿੰਬੂ
ਅੱਛਾ ਪਸੰਦ ਹੋਏਗਾ ਨਾ। ਹੁਣ ਜਿਸ ਤਰ੍ਹਾਂ ਮੈਂ ਸਵੇਰੇ ਉੱਠ ਕੇ ਖਾਲੀ ਪੇਟ ਗਰਮ ਪਾਣੀ ਦੇ ਵਿੱਚ ਨਿੰਬੂ ਅਤੇ ਕਾਲਾ ਨਮਕ ਪੀਂਦੀ ਹਾਂ।
ਹਾਂਜੀ, ਹਾਂਜੀ।
ਮੇਰਾ ਮਤਲਬ ਇਹ ਮੈਂ ਰੂਟੀਨ ਬਣਾਇਆ ਹੋਇਆ ਹੁਣ ਆਪਣਾ ਕਿ ਗਰਮ ਪਾਣੀ ਦੇ ਵਿੱਚ ਨਿੰਬੂ ਅਤੇ ਕਾਲਾ ਨਮਕ ਪਾ ਕੇ ਉਹ ਪੀਂਨੀ ਆ ਤੇ ਉਹਦੇ ਨਾਲ ਨਾ ਪੇਟ ਅੱਛੀ ਤਰ੍ਹਾਂ ਸਾਫ਼ ਹੋ ਜਾਂਦਾ ਫਿਰ।
ਓਕੇ, ਓਕੇ।
ਤਾਂ
ਹਾਂਜੀ ਨੀ ਵੈਸੇ ਨਿੰਬੂ ਵਾਲਾ ਪਾਣੀ ਪੀਣ ਨਾਲ ਤਾਂ ਸਵੇਰੇ- ਸਵੇਰੇ ਵੇਟ ਲੋਸ ਵੀ ਹੁੰਦਾ ਹੈ। ਸੁਣਿਆ ਤਾਂ ਇਹ ਵੀ ਐ। ਹਾਂਜੀ ਪਰ ਅੱਜ- ਕੱਲ ਤਾਂ ਵੈਸੇ ਪੰਜਾਬੀਆਂ ਨੂੰ ਤਾਂ ਬ ਬਹੁਤ ਹੀ ਆਉਂਦਾ।
ਹਾਂ ਸਾਨੂੰ ਤੇ ਮਤਲਬ ਪੰਜਾਬੀਆਂ ਦਾ ਚਟ
ਹਾਂਜੀ ਸਾਨੂੰ ਕੋਈ ਕਹਿੰਦਾ ਨਾ ਡਾਇਟਿੰਗ ਅਸੀਂ ਕਹਿੰਦੇ ਆ ਡਾਇਟਿੰਗ ਐ ਕੀ ਹੁੰਦਾ ਹਾਂਜੀ- ਹਾਂਜੀ।
ਅਹ ਹੁਣ ਅਸੀਂ ਰਾਜਮਾਂ ਵੀ ਬਣਾਣੇ ਹਾਂ ਮੈਂ ਤੇ ਮਤਲਬ ਮਤਲਬ ਹਰ ਪਿਆਜ ਵੀ ਖੁੱਲ੍ਹੇ ਪੈਣਗੇ, ਲਸਣ ਵੀ ਖੁੱਲ੍ਹਾ ਹੋਏਗਾ ਟਮਾਟਰ ਵੀ ਖੁੱਲੇ ਹੀ ਪੈਣਗੇ ਅਦਰਕ ਵੀ ਮਤਲਬ ਗਾੜੇ -ਗਾੜੇ ਬਣਦੇ ਨੇ ਉਹ ਮਤਲਬ ਕਈ ਲੋਕ ਬਣਾਂਦੇ ਨਾ ਪਤਲੇ ਤਰੀ ਵਾਲੇ
ਹਾਂਜੀ, ਹਾਂਜੀ।
ਕਿਸੇ ਨੂੰ ਨੀ ਪਸੰਦ ਤਰੀ ਵਾਲੇ ਰਾਜਮਾਂ। ਮਤਲਬ ਗਾੜੇ -ਗਾੜੇ ਰਾਜਾਮਾਂਹ ਖਾਣੇ ਪਸੰਦ ਏ।
ਪੂਰਾ ਥਿਕ ਗ੍ਰੇਵੀ ਵਾਲਾ
ਹਾਂ ਗਰੇ ਮਤਲਬ ਪਤਲੇ ਨਹੀਂ ਹੁੰਦੇ ਮਤਲਬ ਨਾ ਗਾੜੇ ਤੇ ਨਾ ਪਤਲੇ ਮਤਲਬ ਠੀਕ ਹੁੰਦੇ ਨੇ ਕਿ ਮਤਲਬ ਤਰੀ ਥੋੜ੍ਹੀ ਗਾੜੀ ਹੋਏ ਪਾਣੀ ਨਾ ਲੱਗੇ ਤਰੀ ਵਿੱਚ ਪਾਣੀ ਨਾ ਲੱਗੇ ਬਸ ਕਿ ਮਤਲਬ ਇੱਦਾਂ ਹੋਣੇ ਚਾਹੀਦੇ ਰਾਜਮਾ ਔਰ ਧਨੀਆ ਤੇ ਮੈਨੂੰ ਚਾਹੀਦਾ ਹੀ ਚਾਹੀਦਾ। ਉਦਾ ਵੀ ਚਾਹੇ ਧਨੀਆ ਘਰ ਨਹੀਂ ਹੈਗਾ ਮੈਂ ਸਪੈਸ਼ਲ ਬਜ਼ਾਰ ਲੈਣ ਜਾਂਦੀ ਹਾਂ ਧਨੀਆ ਕਿ ਮੈਂ ਰਾਜਮਾਂਹ ਬਣਾਇਏ ਜਾਂ ਕੁਛ ਛਲੇ ਬਣਾਏ ਅਤੇ ਮੈਨੂੰ ਉਹਦੇ ਉੱਤੇ ਧਨੀਆ ਚਾਹੀਦਾ।
ਸਹੀ ਗੱਲ ਐ।
ਧਨੀਆ ਤੇ ਜਿੰਨਾ ਮਰਜ਼ੀ ਮਹਿੰਗਾ ਹੋ ਜਾਏ ਮੈਂ ਤੇ ਲੈਦੀ ਲੈਦੀ ਆ ਮੈਨੂੰ ਤੇ ਖਾਣੇ ਵਿੱਚ ਤਾਂ ਧਨੀਆ ਚਾਹੀਦਾ।
ਹਾਂਜੀ, ਨਾਲੇ ਉਹਦੇ ਨਾਲ ਸਮੈਲ ਵੀ ਬਹੁਤ ਵਧੀਆ ਆ ਜਾਂਦੀ ਹੈ। ਖਾਣੇ ਚ
ਅਲੱਗ ਹੀ ਸਵਾਦ ਆਦਾ ਧਨੀਆ ਪਾਣ ਨਾਲ ਮਤਲਬ ਰੰਗਤ, ਬਦਲ ਜਾਂਦੀ ਹੈ ਸਬਜ਼ੀ ਦੀ
ਹਾਂਜੀ, ਇਨਹਾਸ ਹੋ ਜਾਂਦਾ ਪੂਰਾ ਟੇਸਟ
ਰਾਜਮਾਂ ਫੇਰ ਬਗੈਰ ਲਸਣ ਪਿਆਜ ਤੋਂ ਵੀ ਬਣਾ ਲੈਂਦੀ ਹਾਂ ਉਹ ਲਸਣ ਪਿਆਜ ਵਾਲੇ ਵੀ ਮੇਰੀ ਮੰਮੀ ਲਸਣ ਪਿਆਜ ਨਹੀਂ ਖਾਂਦੀ ਨਾ ਫੇਰ ਮੰਮੀ ਵੈਸੇ ਵੱਖਰਾ ਬਣਾਣਾ ਪੈਂਦਾ ਮੈਨੂੰ ਤੇ ਉਹ ਸਿਰਫ ਮਾੜਾ ਜਿਹਾ ਚੂੰਡੀ ਹੀ ਅਦਰਕ ਪਾ ਕੇ ਤੇ ਥੋੜ੍ਹਾ ਜਿਹਾ ਟਮਾਟਰ ਪਾ ਕੇ ਉਹਨੂੰ ਫਰਾਈ ਚੰਗੀ ਤਰ੍ਹਾਂ ਤੜਕਾ ਬਣਾ ਕੇ ਤੇ ਬਸ ਉਹ ਰਾਜਮਾਂ ਥੋੜ੍ਹੇ ਜਿਹੇ ਪਾ ਕੇ ਸੀਟੀ ਵਜਾ ਦਿੰਦੇ। ਉਹਦੇ ਵਿੱਚ ਕੋਈ ਗਰਮ ਮਸਾਲਾ ਨਹੀਂ, ਕੋਈ ਕਿਚਨ ਕਿੰਗ ਨਹੀਂ ਕੁਛ ਨਹੀਂ ਪਾਣਾ ਕੁਛ ਵੀ ਸਿੰਪਲ।
ਮੈਨੂੰ ਤਾਂ ਐਵੇਂ ਸੁਣ ਕੇ ਬਹੁਤ ਔਖਾ ਲੱਗ ਰਿਹਾ ਕਿ ਬਿਨਾਂ ਲਸੁਣ ਪਿਆਜ਼ੇ ਕਿਵੇਂ ਖਾ ਸਕਦੇ ਹਾ।
ਨਹੀਂ ਮੈਨੂੰ ਨਾ ਆਦਤ ਪੈ ਗਈ ਦੀ ਹੈ। ਕਿਉਂਕਿ ਡਾਕਟਰਾਂ ਨੇ ਮਨਾ ਕੀਤਾ ਤੇ ਵਿੱਚ ਮਸਾਲੇ ਹਜ਼ਮ ਨਹੀਂ ਹੁੰਦੇ।
ਹਾਂਜੀ।
ਮਿਰਚ ਮਸਾਲੇ ਵਾਲਾ ਨਾ ਫਿਰ ਫਿੱਕਾ ਅਲੱਗ ਤੋਂ ਬਣਾਨੀ ਹਾਂ ਮੈਂ,
ਹਾਂ ਫਿਰ ਤਾਂ ਮਜਬੂਰੀ ਹੈ ਨਹੀਂ ਤਾਂ ਫੇਰ ਉਹੀ ਹੈ ਕਿ ਪੰਜਾਬੀਆਂ ਨੂੰ ਮਿਰਚ ਮਸਾਲਿਆਂ ਤੋਂ ਕੋ ਨੀ ਰੋਕ ਸਕਦਾ।
ਉਹ ਤੇ ਹੈ ਹੁਣ ਡਾਕਟਰ ਹੀ ਰੋਕ ਸਕਦਾ ਤੇ ਰੋਕ ਸਕਦਾ ਹੋਰ ਤਾਂ ਕਿਸੇ ਦੀ ਹਿੰਮਤ ਹੈ।
ਉਹੀ ਗੱਲ ਹੈ ਸਾਡੇ ਘਰ ਜਦ ਵੀ ਆਲੂ ਦੇ ਪਰੋਂਂਠੇ ਪੈਂਦੇ ਨੇ ਮੇਰੀ ਮੰਮਾ ਤੇ ਇਹੀਓ ਕਹਿੰਦੀ ਹੈ ਕਿ ਤੂੰ ਖਾਈ ਜਾ ਰਹੀ ਹੈ ਹੁਣ ਬਸ ਕਰ ਕਦ ਤੱਕ ਖਾਏਗੀ ਮੈਂ ਮੰਮੀ ਨੂੰ ਵੀ ਕਹਿੰਦੀ ਮੰਮੀ ਮੈਂ ਤਦ ਤੱਕ ਖਾਗੀ ਜਦ ਤੱਕ ਮੇਰੀ ਰਗਾਂ ਵਿਚ ਖੂਨ ਦੀ ਜਗ੍ਹਾ ਆਲੂ ਨੀ ਦੋੜੇਗਾ।
ਮੈਂ ਤੇ ਆਲੂ ਦਾ ਪਰਾਂਠਾ ਬਣਾਨੀ ਆ ਸਪੈਸ਼ਲ ਅਨਾਰ ਦਾਨਾ ਪਏਗਾ ਵਿੱਚ, ਪਿਆਜ ਪਏਗਾ ਹਰੀ ਮਿਰਚ, ਧਨੀਆਂ ਅਦਰਕ ਸੁੱਕਾ ਧਨੀਆਂ ਗਰਮ ਮਸਾਲਾ ਆਮਚੂਰ ਜਵਾਇਨ ਹਰ ਚੀਜ਼ ਪਾਂਦੀ ਹਾਂ ਆਲੂ ਦੀ ਮਿਸ ਵਿੱਚ,
ਹਾਂਜੀ,
ਤੇ ਜੜਾ ਵੀ ਪਰਾਂਠਾ ਖਾਏਗਾ ਨਾ ਉਹੀ, ਤਾਰੀਫ਼ ਕਰਕੇ ਜਾਂਦਾ ਕਿ ਬਈਆ ਇਹੋ ਜਿਹੇ ਪਰਾਂਠੇ ਨਹੀਂ ਖਾਧੇ,
ਹਾਂਜੀ, ਘਰ ਦੇ ਪਰਾਂਠਿਆਂ ਦਾ ਅਲੱਗ ਹੀ, ਸਵਾਦ ਹੁੰਦਾ ਹੋ ਚਾਹੇ ਬਾਹਰੋਂ ਤੁਸੀਂ ਜਿੰਨਾ ਵੀ ਜਿਵੇਂ ਖਾ ਲਓ ਪਰ ਘਰ ਦਾ ਜੋ ਟੇਸਟ ਹੈ।
ਨਾ ਵਿੱਚ ਪੇੜੇ ਚ ਆਟਾ ਰਹਿ ਜਾਂਦਾ ਔਰ ਸਾਈਡਾਂ ਦੇ ਜਰਾ ਜਰਾ ਜਿਹਨੇ ਆਲੂ ਦਿਖਦੇ ਨੇ, ਕਈਆਂ ਨੂੰ ਆਲੂ ਦੀ ਰੋਟੀ, ਕਈ ਲੋਕ ਕਰਦੇ ਹੈ ਰੋਟੀ ਵੇਲ ਕੇ ਅਤੇ ਸਾਈਡ 'ਤੇ ਰੱਖ ਲਣਗੇ ਫਿਰ ਰੋਟੀ ਵੇਲਣਗੇ ਫਿਰ ਮਿਸ ਭਰਨਗੇ ਉਹਦੇ ਉੱਤੇ ਦੂਜੀ ਰੋਟੀ ਰੱਖਣਗੇ ਫਿਰ ਉਹਨੂੰ ਜੋੜ ਕੇ ਫੇਿਰ ਬਣਾਉਂਦੇ ਨੇ,
ਹਾਂ ਉਹ ਦੋ ਪੁੜ ਵਾਲੇ ਪਰੌਂਠੇ, ਪਹਿਲਾਂ ਨਾ ਮੈਂਨੂੰ ਸ਼ੁਰੂ ਸ਼ੁਰੂ ਵਿੱਚ ਨਹੀਂ ਆਦਾ ਸੀ ਅਤੇ ਇੱਕ ਦੋ ਵਾਰ ਮੈਂ ਐਵੇਂ ਬਣਾਇਆ ਸੀ ਲੇਕਿਨ ਫਿਰ ਉਹੀ ਹੈ ਕਿ ਪ੍ਰੈਕਟਿਸ ਨਾਲ ਥੋੜ੍ਹੀ ਆਦਤ ਪੈ ਜਾਂਦੀ ਹੈ। ਤੇ ਹੁਣ ਤਾਂ ਮਤਲਬ ਬਣਾਣੇ ਆ। ਨੇ ਲੇਕਿਨ ਇਹ ਕਿ ਬਾਹਰ ਮੈਂ ਦੇਖਿਆ ਹੋਇਆ ਬਾਹਰ, ਕੁਛ ਲੋਕ ਤਾਂ ਆਲੂ ਦੇ ਪਰੋਂਂਠੇ ਚ ਪਿਆਜ਼ ਪਾਦੇ ਹੀ ਨਹੀਂ ਨੇ,
ਕਈ ਲੋਕ ਮੇਰੀ ਮੰਮੀ ਨਹੀਂ ਖਾਂਦੀ ਨਾ ਪਿਆਜ਼ ਮੰਮੀ ਦਾ ਪਰਾਂਠਾ ਬਣਦਾ ਵਾ ਨਾ ਬਗੈਰ ਪਿਆਜ਼ ਤੋਂ ਬਣਦਾ।
ਓਕੇ ਓਕੇ,
ਵਾਲਾ ਪਰਾਂਠਾ ਆਲੂ ਹਲਕਾ ਜਾ ਨਮਕ ਹਲਕੀ ਜੀ ਜੁਆਇਨ ਬਸ ਜ਼ਰਾ ਜਿਹਾ ਅਦਰਕ,
ਅੱਛਾ, ਨਹੀਂ ਚਲੋ ਕੋਈ ਗੱਲ ਨੀ ਹਾਂਜੀ-ਹਾਂਜੀ, ਸਭ ਵਧੀਆ,
ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ,
ਹਾਂਜੀ ਮੈਨੂੰ ਵੀ ਬਸ ਸਤਿ ਸ੍ਰੀ ਅਕਾਲ ਜੀ ਬਾਏ ਬਾਏ,